ਵੀਰ ਜੀ।
ਹੈਲੋ।
ਹੈਲੋ ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ?
ਵਧੀਆ-ਵਧੀਆ, ਤੁਸੀਂ ਦੱਸੋ?
ਬਸ, ਵਧੀਆ ਅੱਜ ਕਿੱਦਾਂ ਯਾਦ ਕਰ ਲਿਆ?
ਬਸ ਕਰ ਲਿਆ, ਮੈਂ ਕਿਹਾ, ਤੁਸੀਂ ਤਾਂ ਕਰਨਾ ਨਹੀਂ ਅਸੀ ਕਰ ਲੈਂਨੇ ਹਾਂ।
ਚਲੋ ਬਹੁਤ ਵਧੀਆ ਕੀਤਾ, ਮੈਂ ਵੀ ਸੋਚ ਹੀ ਰਹੀ ਸੀ, ਤੁਹਾਨੂੰ ਫੋਨ ਕਰਾਂ। ਪਰ, ਉਹ ਦਿਮਾਗ ਚ ਨਹੀਂ ਰਹਿ ਗਿਆ, ਘਰੇ ਕੰਮ- ਕਾਰ ਬਿਜ਼ੀ ਹੋ ਜਾਂਦੀ, ਚੇਤਾ ਭੁੱਲ ਜਾਂਦਾ ਐ। ਚਲੋ ਬਹੁਤ ਵਧੀਆ ਕੀਤਾ, ਤੁਸੀਂ, ਯਾਦ ਕੀਤਾ। ਹਾਂਜੀ-ਹਾਂਜੀ। ਸਭ ਵਧੀਆ, ਤੁਸੀਂ ਸੁਣਾਓ?
ਹਾਂ, ਬਹੁਤ ਵਧੀਆ, ਬਹੁਤ ਵਧੀਆ ਤੁਸੀਂ ਦਸੋ ਬੱਚੇ ਕਿਵੇਂ ਹੈ।
ਬੱਚੇ ਬਸ ਵਧੀਆ, ਫੋਨ ਦੇਖਦੇ। ਇੱਕ ਫੋਨ ਦੇਖਦਾ, ਇੱਕ ਸੁੱਤਾ ਦਾ
ਅੱਛਾ।
ਹਾਂਜੀ-ਹਾਂਜੀ। ਹੋਰ ਸੁਣਾਓ, ਘਰ ਪਰਿਵਾਰ ਸਭ ਠੀਕ-ਠਾਕ?
ਹਾਂਜੀ। ਸਭ ਵਧੀਆ, ਸਭ ਵਧੀਆ ਹੋਰ ਫਿਰ ਗਏ ਨਹੀਂ ਕਿਧਰ ਛੁੱਟੀਆਂ 'ਚ?
ਨਹੀਂ, ਬਸ ਦਿੱਲੀ ਨਹੀਂ ਕਰ ਰਿਹਾ। ਗਰਮੀ ਬਹੁਤ ਹੈ।
ਹਾਂ। ਉਹ ਤੇ ਹੈ, ਗਰਮੀ ਤਾਂ ਬੜੀ ਜ਼ਿਆਦਾ ਐ। ਹੂੰ
ਸਰਦੀਆਂ ਦੀਆਂ ਛੁੱਟੀਆਂ ਆਉਣਗੀਆਂ, ਫਿਰ ਜਾਵਾਂਗੇ ਕਿਤੇ।
ਹਾਂ ਸਰਦੀਆਂ 'ਚ ਨਿਕਲਿਆ ਜਾਂਦਾ, ਗਰਮੀ ਚ ਕਿੱਥੇ ਨਿਕਲਦਾ ਬਾਹਰ ਤਾਂ ਪੂਰੀ ਸਕਿਨ ਸੜ ਜਾਂਦੀ ਐ, ਬਾਹਰ ਜਦ ਨਿਕਲੋ।
ਹਾਂਜੀ। ਓਦਾਂ, ਵੈਸੇ ਵੈਸ਼ਨੋ ਦੇਵੀ ਦਾ ਬਣਾ ਰਹੇ, ਸਲਾਹ। ਜੇ ਬਣ ਜਾਵੇ ਤਾਂ, ਪਤਾ ਨਹੀਂ ਹਾਲੇ।
ਵਧੀਆ ਹੈ।
ਹਾਂਜੀ-ਹਾਂਜੀ। ਮੇਰੇ ਫਰੈਂਡ ਸੀਗੇ, ਉਹਨਾਂ ਦਾ ਫ਼ੋਨ ਆਇਆ ਸੀ।
ਹਮ।
ਇਹ ਬੋਲਦੇ ਚਲੋ ਚਲੀਏ ਵੈਸ਼ਨੋ ਦੇਵੀ।
ਅੱਛਾ। ਚਲੋ ਮੈਂ ਵੀ ਚਲਾਗਾ ਤੁਹਾਡੇ ਨਾਲ ਗੱਡੀ ਕਰ ਲਈ ਏ।
ਚੱਲ ਪੈਣਾ ਜੀ, ਚੱਲ ਪੈਣਾ, ਹਾਂ ਜੇ ਸਲਾਹ ਬਣੀ ਤਾਂ ਚੱਲ ਪੈਣਾ।
ਕੋਈ ਨੀ ਲੈ ਜਾਣਾ ਮੈਨੂੰ ਵੀ, ਮੈਂ ਵੀ ਦਰਸ਼ਨ ਕਰਾ ਆਵਾਗਾ।
ਬਿਲਕੁਲ ਜੀ ਬਿਲਕੁਲ।
ਹੂੰ।
ਤੇ ਫਿਰ ਬਸ ਹਲੇੇ ਗਏ ਕਿਤੇ ਨੀ।
ਹਾ। ਅੱਛਾ ਕਿੰਨੀ ਕੁ ਦੂਰ ਹੋਣਾ ਵੈਸੇ ਵੀ।
ਏਦਾਂ ਤਾਂ ਨਹੀਂ ਮੈਨੂੰ ਪਤਾ। ਪਰ ਵੈਸੇ ਕਾਫ਼ੀ ਦੂਰ ਹੀ ਹੈ। ਜੰਮੂ ਤੋਂ ਅੱਗੇ ਹੈ ਸ਼ਾਇਦ।
ਕਿਦੇ ਅਗੇ। ਅੱਛਾ। ਜੰਮੂ ਤੋਂ ਅੱਗੇ‌ ਐ। ਸੱਤ-ਅੱਠ ਘੰਟੇ ਦਾ ਹੁਣਾ।
ਜ਼ਿਆਦਾ ਵੀ ਹੋ ਸਕਦਾ, ਮੈਂ ਕਦੇ ਗਈ ਨਹੀਂ ਫਸਟ ਟਾਈਮ ਹੀ ਜਾਣਾ।
ਅੱਛਾ ਫਸਟ ਟਾਇਮ ਗਏ। ਟ੍ਰੇਨ ਚ ਕਾਰ ਵਿੱਚ।
ਇਹ ਨਹੀਂ ਪਤਾ, ਹਜੇ ਫੋਨ ਆਇਆ ਸੀ। ਇਹ ਕਹਿੰਦੇ ਅਸੀਂ ਸਲਾਹ ਕਰਾਂਗੇ ਫਿਰ ਦੱਸੂਗੇ। ਕਿ ਕਿੱਦਾਂ ਜਾਣਾ ਐ। ਵੈਸੇ ਮੇਰੇ ਹਿਸਾਬ ਨਾਲ ਤਾਂ ਟਰੇਨ 'ਚ ਵਧੀਆ ਰਹਿੰਦਾ ਬੰਦਾ। ਆਰਾਮ ਨਾਲ ਚਲੇ ਜਾਂਦੇ ਆ ਹਾਂ। ਕਿਉਂਕਿ ਆਪਣੀਆਂ ਗੱਡੀਆਂ 'ਚ ਵੀ ਜੇ ਬੰਦਾ ਜਾਵੇ। ਤਾਂ ਫਿਰ ਔਖਾ ਹੀ ਹੈ। ਇੰਨਾ ਲੰਬਾ ਸਫ਼ਰ। ਟਾਈਟ ਹੋ ਕੇ ਨਹੀਂ ਬੈਠਿਆ ਜਾਂਦਾ।
ਹੂੰ। ਇੱਕੋ ਜਗ੍ਹਾ ਤਾਂ ਬੈਠੇ ਰਹਿਣਾ।
ਹਾਂ, ਟਰੇਨ ਦੇ ਵਿੱਚ ਇਹ ਹੁੰਦਾ। ਬੰਦਾ ਅੱਗੇ ਪਿੱਛੇ ਹੋ ਜਾਂਦਾ। ਘੁੰਮ ਫਿਰ ਲੈਂਦਾ।
ਸਹੀ ਗੱਲ ਏ।
ਹੂੰ। ਵੇਖਦਿਆਂ ਕਿੱਦਾਂ ਹੁੰਦੀ ਆ।
ਹੋਰ ਕੰਮ ਕਿੱਦਾਂ ਚੱਲ ਤੁਹਾਡਾ ਬੂਟਿਕ ਦਾ?
ਕੰਮ ਠੀਕ ਚੱਲਦਾ ਪਿਆ।
ਅੱਛਾ ਅੱਛਾ।
ਹਾਂਜੀ ਹਾਂਜੀ। ਤੁਸੀਂ ਨੀ ਗਏ ਕਿਤੇ ਘੁੰਮਣ?
ਅਸੀਂ ਗਏ ਸੀ ਪਹਿਲੇ, ਮੈਂ ਜੰਮੂ ਗਿਆ ਹੋਇਆ ਸੀ। ਦੋਸਤ ਨਾਲ ਟਰੇਨ 'ਚ, ਹੂੰ ਤਿੰਨ ਦਿਨ ਉੱਥੇ ਲਾ ਕੇ ਆਏ।
ਜੰਮੂ ਟ੍ਰੇਨ ਵਧੀਆ ਜਾਂਦੀ ਹੈ ਜੰਮੂ ਵਾਲੀ। ਭੀੜ- ਭੜੱਕਾ ਤਾਂ ਨਹੀਂ ਹੁੰਦਾ।
ਨਹੀਂ- ਨਹੀਂ ਅਸੀਂ ਟ੍ਰਰੇਨ ਗਏ ਸੀ।
ਅੱਛਾ। ਏਸੀ ਵਾਲੀ ਟ੍ਰੇਨ ਵੀ ਹੈ। ਮੈਂ ਕਦੇ ਗਈ ਨੀ ਨਾ।
ਅੱਛਾ ਅੱਛਾ। ਨਹੀਂ ਏਸੀ ਥ੍ਰੀ ਟਾਇਰ ਬੜੀ ਵਧੀਆ। ਉਸ ਤੋਂ ਪਹਿਲੇ ਮੈਂ, ਆਪਣੇ ਦੋਸਤ ਦੇ ਨਾਲ ਨਾਨੀ ਘਰ ਰੁਕਿਆ। ਫੇਰ ਉੱਥੋਂ ਦੀ ਮੇਰੀ ਭੂਆ ਲੈਣ ਆ ਗੀ ਸੀ।
ਅੱਛਾ ਜੀ।
ਹਾਂ ਉ ਫਿਰ ਹੁਣ ਤਿੰਨ ਦਿਨ ਘਰ ਗਿਆ ਉਸ ਤੋ ਤਾਂ ਅੱਗੇ ਫੇਰ ਰਾਤੀ ਵਾਪਸੀ। ਫਿਰ ਤੀਸਰੇ ਦਿਨ ਵੀ ਮੈਂ ਪੰਜਾਬ ਚਲਗਿਆ ਨਾਨਕੇ। ਹੂੰ। ਪੰਜਾਬ ਆ ਗਿਆ ਫਿਰ। ਉੱਥੇ ਲਾਇਆ ਦਸ- ਬਾਰਾਂ ਦਿਨ, ਮੈਂ ਪਰਸ ਤਰਸੋਂ ਹੀ ਆਇਆ ਪਰਸੋਂ -ਤਰਸੋ।
ਅੱਛਾ ਅੱਛਾ ਅੱਛਾ ਠੀਕ ਹੈ।
ਹਾਂਜੀ। ਤੇ ਹੂੰ ਸਹੀ ਗੱਲ ਹੈ।
ਚੱਲੋ ਵਧੀਆ। ਨਾਨਕੇ ਘਰ ਜਾ ਕੇ ਇੰਜੋਏ ਕੀਤਾ ਵਧੀਆ।
ਹਾਂ ਬਹੁਤ। ਤੁਸੀਂ ਗਏ ਨਹੀਂ ਫਿਰ, ਲੈ ਕੇ ਬੱਚਿਆਂ ਨੂੰ ਨਾਨਕੇ।
ਨਹੀਂ ਹਜੇ ਨਹੀਂ ਗੇ।
ਲਿਆਈ
ਜਾਵਾਂਗੇ ਹਲੇੇ ਰੁਕ ਕੇ
ਅੱਛਾ, ਅੱਛਾ
ਹਾਂਜੀ, ਹਾਂਜੀ ਹਜੇ ਨੀ ਗਏ ਰੁਕ ਕੇ ਜਾਵਾਂਗੇ ਥੋੜ੍ਹੀ ਦੇਰ
ਠੀਕ ਠੀਕ ਬੱਚੇ ਜਿਦ ਤਾਂ ਕਰਦੇ ਹੋਣੇ ਵੈਸੇ
ਹਾਂ, ਬੱਚੇ ਜਿੱਦ ਕਰਦੇ ਆ, ਪਰ ਹਲੇ ਏਨਾਂ ਨੇ ਕੰਮ ਕੁਮ ਨੀ ਕੀਤੇ ਸਕੂਲ ਦੇ ਹੁਣ ਜੇ ਉੱਧਰ ਚਲੇ ਗਏ ਤਾਂ ਫੇਰ ਕੰਮ ਨੀ ਕਰਕੇ ਹੋਣੇ। ਕਿਉਂਕਿ ਪੰਜ ਛੇ ਤਰੀਕ ਤੋਂ ਪੇਪਰ ਸਟਾਰਟ ਨੇ ਬੱਚਿਆਂ ਦੇ ਤੇ ਫਿਰ ਮੁਸ਼ਕ ਕੱਲ ਈ ਐ।
ਠੀਕ ਐ, ਠੀਕ ਐ ਫੇਰ।
ਹਾਂ ਹੋਰ ਸੁਣਾਓ।
ਬਸ ਵਧੀਆ।
ਹ ਵਧੀਆ ਈ ਚਾਈਦਾ।
ਹੂੰ ਹੋਰ ਘਰ ਸਭ ਵਧੀਆ।
ਹਾਂਜੀ, ਹਾਂਜੀ ਘਰ ਸਭ ਵਧੀਆ ਵਧੀਆ।
ਠੀਕ ਠੀਕ ਐ ਹੋਰ ਗਰਮੀ ਕਿਦਾਂ ਤਾਡੇ ਇੱਥੇ।
ਗਰਮੀ 'ਤੇ ਨਾ ਪੁੱਛੋ।
ਹੂੰ ਓ ਤੇ ਹੈ ਬਾਰ ਨਿਕਲਿਆ ਨੀ ਜਾਂਦਾ।
ਹਾਂਜੀ, ਹਾਂਜੀ ਓਦਾਂ ਕਹਿ ਰੇ ਐ ਕਿ ਅੱਜ ਸ਼ਾਇਦ ਮੌਸਮ ਮੀ ਪੈ ਜਾਵੇ ਗਰਮੀ ਜ਼ਿਦਾ ਨਾ।
ਹ ਕਾਲ੍ਹ ਪਿਆ ਸੀ ਮੀ ਥੋੜ੍ਹੀ ਦੇਰ ਈ ਪਿਆ ਸੀ। ਮੀ ਤੇ ਸਾਡੇ ਪਿਆ ਸੀ ਥੋੜ੍ਹੀ ਦੇਰੀ ਈ ਪਿਆ ਤੇ ਬਾਚ ਪੂਰੀ ਤੇ ਤੁਪ ਆ ਗਈ।
ਅੱਛਾ, ਅੱਛਾ ਨਈ ਸਾਡੇ ਤਾਂ ਅੱਜ ਬਹੁਤ ਗਰਮੀ ਪੱਤਾ ਵੀ ਨੀ ਹਿਲਦਾ ਪਿਆ ਇੰਨੀ ਗਰਮੀ
ਹੂੰ ਉਹ ਤੇ ਹੈ ਅੱਜ ਤਾਂ ਵਰਕਰ ਵੀ ਤਾਂ ਬੜੀ, ਬੜੀ ਜ਼ਿਆਦਾ
ਓਈ ਨਾ ਤਾਂ ਈ ਇੰਨੀ ਗਰਮੀ ਐ ਨਾ ਕਹਿ ਰਹੇ ਸੀ ਕਿ ਸ਼ਾਇਦ ਅੱਜ ਮੀ ਪੈ ਜਾਵੇ। ਕਿ ਜਾਦਾ ਗਰਮੀ ਹੋਵੇ ਜਦੋਂ ਮੀ ਪੈ ਜਾਂਦਾ ਕਹਿੰਦੇ
ਅੱਛਾ, ਅੱਛਾ ਨਈ ਬਿਨਾ ਏ ਸੀ ਦੇ ਬੈਠਿਆ ਨੀ ਜਾਂਦਾ
ਬੀ ਨਈ ਅਸੀਂ ਵੀ ਹੁਣ ਚਲਾਇਆ ਦਾ। ਏਸੀ ਤੋਂ ਬਿਨਾਂ ਨੀ ਬੈਠਿਆ ਜਾਂਦਾ ਸਈ ਗੱਲ ਐ ਤੁਆਡੀ।
ਤੇ ਹੋਰ ਪੱਖੇ ਦੀ ਹ ਪੱਖੇ ਦੀ ਹਵਾ ਹਾਂ। ਸਈ ਗੱਲ ਐ।
ਕੀ ਕਰ ਬਾਰ ਨਿਕਲੋ ਗਰਮ ਸਰਦ ਹੋ ਜਾਂਦਾ ਫਿਰ ਏਸੀਆਂ ਬਿਨਾਂ, ਰਿਹਾ ਤਾਂ ਨਹੀਂ ਜਾਂਦਾ ਪਰ ਏ ਸੀ ਵੀ ਖਰਾਬ ਹੀ ਕਰਦੇ ਨੇ
ਹਾਂ, ਉਹ ਤੇ ਹੈ।
ਬੰਦਾ ਬਾਹਰ ਨਿਕਲੇ ਤੇ, ਗਰਮ ਅੰਦਰ ਆਉ ਤਾਂ ਠੰਡੇ
ਤੂੰ ਬੰਦ ਕਰਕੇ ਨਹੀਂ ਕਰਨਾ, ਫਿਰ ਕੁਛ ਨੀ ਫਰਕ ਪੈਂਦਾ
ਅੱਛਾ ਜੀ।
ਹੂੰ
ਮੈਂ ਵੀ ਹੁਣ ਪਹਿਲਾਂ ਸਵੇਰ ਦਾ ਚੱਲਦਾ ਪਿਆ ਸੀ ਏ ਸੀ ਹੁਣ ਥੋੜ੍ਹੀ ਦੇਰ ਪਹਿਲੋ ਬਾਰ ਗਈ ਤਾਂ ਬਸ ਸਿਰ ਦੁੱਖਣ ਲੱਗ ਗਿਆ, ਗਰਮੀ ਲੱਗਣ ਲੱਗ ਗਈ ਇੰਨੀ। ਉਹੀ ਗਰਮੀ ਦੇ ਵੀ ਬਹੁਤ ਔਖਾ ਈ ਐ ਇੰਨੀ ਗਰਮੀ ਨੀ ਹੋਣੀ ਚਾਈਦੀ ਵੈਸੇ।
ਹਾਂ ਸਈ ਗੱਲ ਜ਼ਿਆਦਾ ਈ ਗਰਮੀ ਪੈ ਗਈ ਏਸ ਵਾਰ।
ਹਾਂ, ਐਤਕੀ ਠੰਡ ਵੀ ਬੋਤ ਪਈ ਸੀ ਨਾ।
ਹੂੰ, ਓ ਤੇ ਹੈ ਤੇ ਠੰਡ ਤੇ ਚਲੋ ਠੰਡ ਚ ਫਿਰ ਬ ਇੱਕੋ ਜਗਾ ਬੈਠਿਆਂ ਰਹਿੰਦਾ ਹਿਲਿਆ ਨਈ ਜਾਂਦਾ।
ਪਰ ਮੈਂ ਕਹਿੰਨੀ ਨਾ ਜਿੱਦਾਂ ਆ ਫਰਵਰੀ, ਮਾਰਚ, ਅਪ੍ਰੈਲ ਏ ਮੀਨੇ ਸਈ ਆ। ਇੱਧਰੋਂ ਸਤੰਬਰ, ਅਕਤੂਬਰ, ਨਵੰਬਰ ਅਕਤੂਬਰ, ਨਵੰਬਰ ਇਹ ਦੋ ਸਹੀ ਆ। ਇਹਨਾਂ 'ਚ ਨਾ ਤਾਂ ਗਰਮੀ ਹੁੰਦੀ ਹੈ, ਨਾ ਠੰਡ ਹੁੰਦੀ ਹੈ।
ਹਮਮ ਠੰਡਾ-ਠੰਡਾ ਮੌਸਮ ਰਹਿੰਦਾ। ਨਾ ਜ਼ਿਆਦਾ ਠੰਡ ਨਾ ਗਰਮੀ।
ਹਾਂ ਤੇ ਏਦਾਂ ਤੇ ਬਹੁਤ ਔਖਾ, ਇੰਨਾ ਗਰਮੀ ਆ। ਨਾ ਰਸੋਈ ਚ, ਜਾਣ ਨੂੰ ਦਿਲ ਕਰਦਾ ਨਾ ਕਿਤੇ ਹੋਰ।
ਅੱਛਾ
ਬੰਦਾ ਬਾਥਰੂਮ ਚ ਨਹਾਣ ਜਾਵੇ, ਦੋ ਮਿੰਟਾਂ ਚ ਬਾਹਰ ਆ ਜਾਂਦਾ।
ਸਹੀ ਗੱਲ ਹੈ।
ਹੋਰ ਕਿ ਇੰਨੀ ਗਰਮੀ ਹੈ ਮੇਰਾ ਬੇਟਾ ਜਾਂਦਾ ਬਾਥਰੂਮ ਚ ਦੋ ਮਿੰਟ ਚ ਕਹਿੰਦਾ, ਮੰਮਾ ਅੰਦਰ ਤੇ ਗਰਮੀ ਲੱਗਦੀ ਹੈ।
ਬਾਥਰੂਮ ਵਿੱਚ ਪੱਖਾ ਲਾਉਣਾ ਪੈਣਾ।
ਲੱਗਾ ਦਾ ਪੱਖਾ ਤਾਂ, ਪਰ ਫੇਰ ਵੀ ਗਰਮੀ ਤਾਂ ਗਰਮੀ ਆ।
ਅੱਛਾ-ਅੱਛਾ, ਤੁਹਾਡਾ ਲੱਗਾ ਦਾ ਪੱਖਾ? ਹਮ, ਠੀਕ ਹੈ, ਠੀਕ ਏ।
ਹਾਂਜੀ-ਹਾਂਜੀ। ਤੁਸੀਂ ਨਹੀਂ ਵੇਖਿਆ?
ਹਾਂਜੀ?
ਤੁਸੀਂ, ਨੀ ਵੇਖਿਆ ਬਾਥਰੂਮ ਚ ਪੱਖਾ?
ਨਹੀਂ ਦੇਖਿਆ ਹੈ, ਇਹ ਨਹੀਂ ਪਤਾ ਤੁਹਾਡੇ ਵੀ ਲੱਗਾ ਵਾ
ਅੱਛਾ-ਅੱਛਾ, ਅੱਛਾ। ਠੀਕ ਹੈ-ਠੀਕ ਹੈ। ਠੀਕ ਹੈ-ਠੀਕ ਹੈ। ਹੋਰ ਸੁਣਾਓ ਘਰ ਪਰਿਵਾਰ ਕਿੱਦਾਂ? ਕੀ ਬਣਾ ਲਿਆ ਅੱਜ? ਫਿਰ ਲੰਚ 'ਚ
ਅੱਜ ਲੰਚ ਵਿਚ ਹਾਲੇ, ਤਾਂ ਕੁਛ ਨੀ ਬਣਾਇਆ।
ਕਿਉਂ ਅੱਜ ਲੰਚ
ਹਾਂਜੀ। ਨਹੀਂ ਉਹ ਦਾਲ ਹੈਗੀ ਸੀ। ਵੈਸੇ ਤਾਂ ਪਈ ਦੀ ਸੀ, ਉਹੀ ਖਾਧੀ ਹੈ। ਹਾਂਜੀ-ਹਾਂਜੀ।
ਅਸੀਂ ਵੀ ਸਵੇਰੇ ਨਾਸ਼ਤਾ ਕੀਤਾ ਹੈ, ਦੁਪਹਿਰੇ ਤਾਂ ਖਾਧੀ ਨਹੀਂ। ਹੁਣ ਰਾਤ ਨੂੰ ਖਾਵਾਂਗੇ। ਅਸੀਂ ਕੱਲ੍ਹ ਸਾਡੇ ਗੈਸਟ ਆਏ ਦੇ ਸੀ ਨਾ। ਤੇ ਫਿਰ, ਰਾਜਮਾਂ ਚਾਵਲ ਬਣਾਏ ਸੀਗੇ। ਤੇ ਦਹੀਂ ਚ, ਪਕੌੜੀਆਂ ਪਈ ਦੀਆਂ ਸੀ। ਪੀ ਫੇਰ ਉਹੀ, ਉਹਦੇ ਨਾਲ ਹੀ ਸਵੇਰੇ ਨਾਸ਼ਤਾ ਕਰ ਲਿਆ।
ਅੱਛਾ, ਹੂੰ
ਤੇ ਕੱਲ ਅ ਹੁਣ ਰਾਤ ਨੂੰ, ਦੇਖਦੇ ਹਾਂ ਕੀ ਬਣਾਉਣਾ ਹੈ।
ਅੱਛਾ-ਅੱਛਾ। ਹਾਂ ਉਹ ਤੇ ਹੈ ਬਣਾਓ ਖੋਨ, ਨੱਕ ਥੱਲੇ ਲੇ ਨਹੀਂ ਆਉਂਦੀ ਉਹਨਾਂ ਦੇ।
ਉਹੀ ਨਾ, ਨੱਖਰੇ ਬਹੁ ਕਰਦੇ ਨਿਆਣੇ।
ਸਹੀ ਗੱਲ ਏ।
ਉ ਓਹੀ ਹੁਣ ਸੋਚਦੇ ਪਏ ਆ, ਕੀ ਬਣਾਈਏ?
ਅੱਛਾ-ਅੱਛਾ।
ਭਿੰਡੀਆਂ ਲਿਆਂਦੀਆਂ ਸੀਂ। ਦੇਖਦੇ ਹਾਂ, ਭਿੰਡੀਆਂ ਹੀ ਬਣਾ ਲੈਂਦੇ ਨੀ ਤੇ।
ਹਾਂ, ਭਿੰਡੀਆਂ ਉਹ ਵੀ ਸਹੀ ਰਹਿੰਦੀਆਂ।
ਹਾਂ, ਵੈਸੇ ਭੜਥਾ ੜਥਾ ਵੀ ਬੜਾ ਸਵਾਦ ਬਣਦਾ ਹੈ। ਮੇਰਾ ਦਿਲ ਕਰਦਾ ਹੈ, ਭੜਥਾ ਲਿਆ ਕੇ ਬਣਾਈਏ।
ਅੱਛਾ ਤੇ ਬੱਚੇ ਖਾਂਦੇ ਨਹੀਂ ਨਾ, ਬੱਚੇ-ਬੱਚੇ ਨਾਕ ਥਲੇ ਨਹੀਂ ਆਂਦਾ।
ਹਾਂ ਉਹੀ ਨਾ, ਹਮਮ। ਹੋ ਚਲੋ, ਠੀਕ ਹੈ ਵੀਰ ਜੀ।
ਹਾਂਜੀ, ਕੋਈ ਨੀ ਦੀਦੀ ਚਲੋ ਠੀਕ ਹੈ।
ਹਨਾ, ਫੇਰ ਕਰਾਂਗੀ, ਉਹ ਨਾ ਕੋਈ ਆ ਗਿਆ, ਬੈੱਲ ਵੱਜੀ ਮੈਂ ਫੇਰ ਕਰਦੀ ਤੁਹਾਨੂੰ ਹੈ ਠੀਕ ਹੈ।
ਕੋਈ ਨਹੀਂ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ